ਹੈਲੋ।
ਭਾਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਭਾ ਜੀ। ਹੋਰ ਠੀਕ ਠਾਕ? ਵਧੀਆ ਤੁਸੀ ਸੁਣਾਓ?
ਕਿਰਪਾ ਮਾਲਿਕ ਦੀ। ਹੋਰ ਦੱਸੋ?
ਬਸ ਵਧੀਆ। ਤੁਸੀ ਸੁਣਾਓ? ਹੋਰ ਘਰ ਸਬ ਘਰ ਸਬ ਠੀਕ-ਠਾਕ? ਹੂੰ। ਵਧੀਆ। ਹੈਲੋ।
ਹਾਂਜੀ ਹਾਂਜੀ ਬੋਲੋ ਸੁਣਦਾ ਪਿਆ ਮੈਂ
ਟੋਪਿਕ ਦੱਸ ਅ
ਭਾਜੀ ਤੁਹਾਡੇ ਅਕੋਰਡਿੰਗ ਜਿਵੇਂ ਮੈਂ ਪੁੱਛਣਾ ਅ ਤੁਹਾਡੇ ਅਕੋਰਡਿੰਗ ਅਸੀਂ ਸ਼ੋਪਿੰਗ ਵਗੈਰਾ ਕਰਦੇ ਹਾਂ
ਹਮ ਹਾਂਜੀ।
ਔਨਲਾਈਨ ਕਰੀਏ ਜਾਂ ਔਫਲਾਈਨ ਕਿਹਦਾ ਜ਼ਿਆਦਾ ਬੈਨੀਫਿਟ ਹੁੰਦਾ ਆ।
ਓਫਲਾਈਨ ਜ਼ਿਆਦਾ ਬੈਟਰ ਏ ਪਤਾ ਕਿਉਂ ਕਿਉਂਕਿ ਨਾ ਓਨਲਾਈਨ ਜਿਹੜੀ ਚੀਜ਼ ਦਿਖਾਂਦੇ ਨੇ ਉਹ ਚੀਜ਼ ਨਾ ਯਾ ਤੇ ਸਾਈਜ਼ ਛੋਟਾ ਆਂਦਾ ਜਾਂ ਵੱਡਾ ਆਂਦਾ।
ਹਾਂਜੀ।
ਤੇ ਇਸ ਕਰਕੇ ਓਫਲਾਈਨ ਜ਼ਿਆਦਾ ਬਿਹਤਰ ਹੁੰਂਦੀ ਏ। ਉਹਦੇ ਚ ਪਤਾ ਲੱਗ ਜਾਂਦਾ ਬਈ ਪਾ ਕੇ ਵੀ ਦੇਖ ਲੈਂਦਾ ਬੰਦਾ
ਹਾਂਜੀ ਉਹ ਤੇ ਹੇ ਹੁਣ ਓਫਲਾਈਨ ਓਦੋ ਚ ਇਹ ਫਾਇਦਾ ਹੁੰਦਾ ਕਿ ਅਸੀਂ ਬਾਰਨਿੰਗ ਬਾਰਨਿੰਗ ਕਰ ਸਕਦੇ ਹ ਬੰਦੇ ਨਾਲ- ਰੇਟ ਘਟ ਵੱਧ ਕਰਾ ਸਕਦੇ ਹਨਾ।
ਹਮ ਉਹਦੇ ਚ ਓਨਲਾਈਨ ਚ ਨਾ ਰੇਟ ਘੱਟ ਹੋਏਗਾ ਨਾ ਵੱਧ ਹੋਏਗਾ। ਤੇ ਨਾਲੇ ਫਿਰ ਚੀਜ਼ ਵੀ ਥੋੜ੍ਹੀ ਬੇਕਾਰ ਜੀ ਆਂਦੀ ਏ। ਕੱਚਕਾ ਚਾਹ ਆਉਂਦੀ ਹੈ, ਹਮ ਹਾਂਜੀ। ਭੇਜਦੇ ਕੁਛ ਨੇ ਹਾਂਜੀ।
ਹਾਂਜੀ, ਹਾਂਜੀ ਵੈਸੇ ਤਾਂ ਬੰਦੇ ਨੂੰ ਓਫਲਾਈਨ ਕਰਨੀ ਚਾਹੀਦੀ ਏ।
ਹਮ ਹਾਂਜੀ।
ਕਿਉਂਕਿ ਬੰਦਾ ਆਪਣੀ ਅੱਖ ਆਪਣੀ ਅੱਖੋ ਚੀਜ਼ ਵੇਖ ਕੇ ਸਹੀ ਚੀਜ਼ ਮਿਲ ਜਾਂਦੀ ਹੈ ਨਾ।
ਹਾਂਜੀ, ਹਾਂਜੀ ਇਸ ਕਰਕੇ ਬੰਦਾ ਆਪਣੀ, ਆਪਣੀ ਹੱਥੋਂ ਦੀ ਸ਼ੋਪਿੰਗ ਕਰੇ ਨਾ ਤੇ ਸਹੀ ਰਹਿੰਦਾ
ਉਹ ਤੇ ਹੈ।
ਹਮ ਹਾਂਜੀ।
ਹਾਲ ਹੋਰ ਸੁਣਾਓ ਕੀ ਹਾਲ ਹੈ।
ਬਸ ਵਧੀਆ ਮਾਲਕ ਦੀ ਕਿਰਪਾ।
ਚ ਭਾਜੀ ਵੈਸੇ ਮੈਂ ਪੁੱਛਿਆ ਤੁਹਾਡੇ ਉੱਧਰ ਐਜੂਕੇਸ਼ਨ ਸਿਸਟਮ ਦਾ ਕੀ ਹਾਲ ਹੈ ਠੀਕ ਹੀ ਹੈ ਮਤਲਬ
ਠੀਕ ਹੈ ਐਜੂਕੇਸ਼ਨ ਤੇ ਐਥੇ
ਨਹੀਂ ਪਿੱਛੇ ਕੋਈ ਨਿਊਜ ਵੀ ਤੇ ਚੱਲਦੀ ਸੀ ਕਿ ਪੇਪਰ ਲੀਕ ਹੋ ਗਿਆ ਸੀ
ਅੱਛਾ। ਹੋ ਗਿਆ ਹੋਣਾ ਬਾਕੀ ਤਾਂ ਪਤਾ ਨੀ ਬਾਕੀ ਤਾਂ ਵੈਸੇ ਸਿਸਟਮ ਸਹੀ ਹੈਗਾ ਹਜੇ ਤੇ
ਹਾ ਬਾਕੀ ਫੀਸਾ ਵਗੈਰਾ ਵਧਾ ਤੀਆ
ਹਾਂਜੀ।
ਹਮ ਫੀਸਾਂ ਵਗੈਰਾ ਵਧਾਤੀ ਉਹਨਾਂ ਨੂੰ
ਹਾਂਜੀ ਫੀਸਾਂ ਵਧਾਤੀਆਂ ਨੇ ਬੱਚੇ ਮਤਲਬ ਕਿ ਨਾ ਹਾਂਜੀ
ਕਿਤਾਬਾਂ ਦਾ ਬਰਡਨ ਬੋਤ ਹੈਗਾ ਕਰਵਾਨਗੇ ਗਾਈਡਾਂ ਚੋਂ ਪਰ ਇੰਨੀ ਇੰਨੀ ਮਹਿੰਗੀਆਂ ਕਿਤਾਬਾਂ ਲਾ ਦਿੰਦੇ ਨੇ
ਹਾਂਜੀ।
ਛੋਟੇ, ਛੋਟੇ ਬੱਚੇ ਇੰ ਨੇਭਾਰੀ ਭਾਰੀ ਬੈਗ ਲੈ ਕੇ ਜਾਂਦੇ ਆ
ਹਮ ਓਨਾ ਛੋਟੇ ਛੋਟੇ ਬੱਚਿਆਂ ਨੂੰ ਵੀ ਪੰਜ-ਪੰਜ, ਛੇ-ਛੇ ਕਿਤਾਬਾਂ ਦਸ ਦਸ ਕਿਤਾਬਾਂ ਹੋਨ ਤੇ ਸਕੂਲ ਦੀ ਤਰਫੋ ਹੀ ਕੋਪੀਆਂ ਵੀ ਲਓ ਪੈਨ ਵੀ ਲਓ ਆ ਵੀ ਲਓ ਵੀ ਲਓ ਸਾਰਾ ਕੋਜ ਈਂ ਸਕੂਲੋਂ ਮਿਲਦੈ, ਬਜਾਰ ਬੋਤ
ਫੇਰ ਓ ਫੇਰ ਕੈਂ ਦੇ ਨੇ ਸਾਡਾ ਬੱਚਾ ਐਕਟਿਵ ਨੀ ਹੈਗਾ ਜਾਦਾ, ਓਦਾ ਬਰਡਨ ਏਨਾ ਸਟੱਡੀ ਸਟਡੀ ਤੇ ਹੈਗਾ ਜਾ ਸਾਰਾ ਓਦਾ ਓਦੇ ਉੱਪਰ ਭਾਰ ਈ ਇੰਨਾ ਪਾਇਆ ਪੇਆ ਕਿ ਬਈ ਪੜੋ-ਪੜੋ-ਪੜੋ। ਏ ਕਿਤਾਬਾਂ ਇੰਨੀਆਂ ਦੇ ਦਿੰਦੇ ਨੇ ਫੇਰ ਬੱਚਾ ਥੱਕ ਈ ਜਾਂਦਾ ਆ।
ਹੁੰ, ਹਾਂਜੀ।
ਮੇਰੇ ਐਕੋਟਿੰਗ ਤੇ ਹੈਗਾ ਬਈ ਜਿਸ ਸਬਜੈਕਟ ਦਾ ਬੱਚੇ ਨੂੰ ਪੜਾਨੈ, ਓਈ ਸਬਜੈਕਟ ਦੀ ਓਈ ਕਿਤਾਬ ਲੱਗੇ, ਜਿਵੇਂ ਸਪੋਜ ਅਸੀਂ ਗਾਈਡਾਂ ਤੋਂ ਕਰਦੇ ਆਂ। ਪਰ ਕਿਤਾਬਾਂ ਓ ਏਨੀਆਂ ਦੇ ਦਿੰਦੇ ਨੇ ਪੜਾਦੇ ਗਾਈਡਾਂ ਚੋਂ ਨੇ ਯਾ ਸ਼ੁਰੂ ਤੋਂ ਯਾ ਸ਼ੁਰੂ ਤੋਂ ਗਾਈਡ ਈ ਰੱਖ ਲੋ, ਐਵੇਂ ਗਰੀਬ ਬੰਦਾ ਕਿੱਥੇ ਲਲੇਗਾ ਏਨੀ ਮੈਂਗੀ
ਸ ਹਾਂ ਗਰੀਬ ਬੰਦੇ ਕੋਲ ਤਾਂ ਅਫੋਰਡ ਈ ਨੀਂ, ਗਰੀਬ ਬੰਦਾ ਤੇ ਅਫੋਰਡ ਈ ਨੀਂ ਕਰ ਸਕਦਾ ਭਾਜੀ।
ਹਾਂਜੀ-ਹਾਂਜੀ। ਪੈਲੇ ਕਿਤਾਬਾਂ ਲੋ ਫੇਰ ਗਾਈਡਾ ਲਵੋ, ਹੈਂ, ਫੇਰ ਕੋਪੀਆਂ ਬਨਾਓ, ਨੋਟਸ ਬਨਾਓ
ਹਾਂ, ਅਮੀਰ ਬੰਦੇ ਤੇ ਲਲੈਂਦੇ ਨੇ ਗ਼ਰੀਬ ਬੰਦੇ ਤੇ ਕਿੱਥੇ ਜਾਣਗੇ ਫੇਰ?
ਓ ਤੇ ਐ, ਤੁਆਡੀ ਗੱਲ ਠੀਕੇ।
ਹੁੰ, ਅਮੀਰ ਬੰਦੇ ਤੇ ਪੈਸੇ ਦੇ ਕੇ ਪੇਪਰ ਵੀ ਪਾਸ ਕਰਵਾ ਲੈਂਦੇ ਨੇ, ਲੀਕ ਵੀ ਕਰਵਾ ਲੈਂਦੇ ਨੇ।
ਰਿਸ਼ਵਤ ਚੱਲ ਜਾਂਦੀ ਏ।
ਹੁੰ, ਹੋਨ ਪਿੱਛੇ ਪਤਾ ਲੱਗਿਆ ਸੀ ਬਈ ਦੋ-ਤੇਨ ਪੇਪਰ ਲੀਕ ਹੋਏ ਨੇ। ਪੇਪਰ ਲੀਕ ਹੋਏ ਸੀ, ਫੇਰ ਓਸ ਤੋਂ ਬਾਦ ਜਾ ਕੇ ਪਤਾ ਪਤਾ ਲੱਗਿਆ ਬਈ, ਲਾਸਟਵਾਂ ਪੇਪਰ ਬਈ ਲੀਕ ਨੀਂ ਹੋਆ ਤਾਂ ਜਾ ਕੇ ਪੇਪਰ ਦਿੱਤਾ ਓਨਾਂ ਨੇ।
ਹੁੰ, ਸੋਸਾਇਟ ਵੀ ਅ ਬੱਚਿਆਂ ਨੇ ਸੋਸਾਇਟ ਵੀ ਕਿੰਨਾ ਕੀਤਾ ਪੇਪਰ ਲੀਕ ਹੋਆ, ਕਿੰਨੇ ਬੱਚੇ ਨੇ ਸੋਸਾਈਡ ਕੀਤਾ। ਐ ਸਮਂਝਦੇ ਸਮਂਝਦਾਰ ਸਮਝਦੇ ਨੀਂ ਨਾ। ਕਿ ਬਈ ਬੱਚੇ ਏਨੀ ਮੇਨਤ ਕਰਦੇ ਨੇ ਤੇਂਨ-ਤੇਂਨ ਸਾਲ। ਪੜਦੇ ਨੇ, ਏਨੀ ਮੇਨਤ ਕਰਦੇ ਨੇ, ਫੇਰ ਬਾਦ ਚੱ ਪੇਪਰ ਲੀਕ ਹੋ ਜਾਂਦੈ। ਹਰ ਤੇ ਮਨ ਤੇ, ਫੇਰ ਬੁਰਾ ਤਾਂ ਲਗਦਾ ਈਏ।
ਹਾਂਜੀ।
ਐ ਪੇਪਰ ਲੀਕ ਜੇੜੇ ਪੇਪਰ ਲੀਕ ਕਰਵਾਂਦੇ ਨੇ ਐਵੀ ਅਪਨੇ ਰੱਲੇ-ਮਿੱਲੇ ਈ ਹੁੰਦੇ ਨੇ ਏਨਾਂ ਦੇ।
ਹਾਂਜੀ। ਰੱਲੇ-ਮਿੱਲੇ ਹੁੰਦੇ ਨੇ ਨਾਲੇ ਕਿਸੇ ਨੂੰ ਪਤਾ ਵੀ ਨੀ ਲੱਗਣ ਦਿੰਦੇ ਵੀ, ਅਸੀ ਪੇਪਰ ਲੀਕ ਕਰਵਾਯਾ ਵੇ।
ਹਾਂਜੀ-ਹਾਂਜੀ।
ਹੁੰ, ਤਾਂ ਕਰਕੇ। ਅੱਗੇ ਫੇਰ ਬੱਚਿਆਂ ਨੂੰ ਪਤਾ ਲੱਗਦਾ ਫੇਰ ਬੱਚੇ ਕੈਂਦੇ ਨੇ ਅਸੀ ਪੇਪਰ ਪੈਲੇ ਦੇ ਤਾਂ ਹੋਨ ਅਸੀ ਕਿਉਂ ਦੇਈਏ ਪੇਪਰ।
ਨਈਂ, ਫੇਰ ਬੱਚਾ ਏਨੀ ਫੇਰ ਮਨੀ ਵੀ ਅਫੋਰਡ ਨਈਂ ਕਰ ਸਕਦਾ ਨਾ। ਪੈਲੇ ਤੁਸੀਂ ਲਾਲੋ, ਪੈਲੇ ਪੈਲੇ ਪੇਪਰ ਦੀ ਤੀਆਰੀ ਚ ਇੰਨੇ ਪੈਹੇ ਲੱਗ ਜਾਂਦੇ ਆ।
ਹਾਂਜੀ।
ਫੇਰ ਦੂਜੀ ਵਾਰੀ ਪੇਪਰ ਦੇਨਾਂ ਮਖੌਲ ਥੋੜੀ ਹੁੰਦਾ ਫੇਰ ਬੱਚੇ ਲਈ। ਜੇੜਾ ਮਿਡਲ ਕਲਾਸ ਹੋਏਗਾ ਓ ਤੇ ਫੇਰ ਬੜਾ ਮੁਸ਼ਕਲ ਹੈਗਾ, ਓ ਤੇ ਕਏਗਾ ਛੱਡ ਪਰੇ ਹੋਨ ਅਗਰ ਓ ਓਤੇ ਏਈ ਸੋਚੇਗਾ ਕਿ ਯਾਰ ਪੇਲਾ ਪੇਪਰ ਲੀਕ ਹੋ ਗੇਆ, ਅਗਰ ਦੁਬਾਰਾ ਤਿਆਰੀ ਕੀਤੀ ਕੀ ਫਿਰ ਨਾ ਪੇਪਰ ਲੀਕ ਹੋ ਜਾਏ ਡਰ ਲੱਗਦਾ ਬੱਚੇਆਂ ਨੂੰ ਕਿ ਦੁਬਾਰਾ ਪੈਹੇ ਕਿੱਥੋਂ ਭਰਾਂਗੇ ਫਿਰ ਆਪਾਂ ਤੀਜੀ ਵਾਰ।
ਹਾਂਜੀ।
ਹ ਏ ਸਮਂਝਦੇ ਨੀ- ਨਾ, ਯੂਪੀ ਦਾ ਫੇਰ ਵੀ ਸਿਸਟਮ ਠੀਕ ਹੈਗਾ।
ਅਗਰ ਹਮ ਅਗਰ ਸਮਂਝਣ ਲੱਗ ਗਏ ਨਾ ਤੇ ਹਮ ਸਮਂਝਣ ਲੱਗ ਗਏ ਨਾ ਤੇ, ਸਿਸਟਮ ਸਈ ਚੱਲੇਗਾ ਫੇਰ। ਕੋਈ ਸਮਂਝਦਾ ਨਈ ਨਾ ਹੈਗਾ ਫਿਰ ਤਾਂ ਕਰਕੇ।
ਐਜੂਕੇਸ਼ਨ ਸਿਸਟਮ ਵੀ ਓਨਾ ਐਜੂਕੇਸ਼ਨ ਸਿਸਟਮ ਈ ਓਨਾ ਚਲ ਰਏ ਜਿਨਾਂ ਨੂੰ -ਜਿੰਨਾਂ ਨੂੰ ਇੰਗਲਿਸ਼ ਨਈ ਆਂਦੀ, ਮੈਥ ਨੀ ਆਂਦਾ ਕਈਆਂ ਨੂੰ
ਹਾਂਜੀ।
ਅਨਪੜ੍ਹ ਬੰਦੇ ਦੇਸ਼ ਚਲਾ ਰਹੇ ਨੇ ਫੇਰ ਤੁਸੀਂ ਉਮੀਦ ਕੀ ਕਰ ਸਕਦੇ ਹੋ ਸਿਸਟ, ਐਜੂਕੇਸ਼ਨ ਸਿਸਟਂਮ ਤੋਂ।
ਲੈ
ਹੁਣ ਤੁਸੀਂ ਆਹੀ ਲਾ ਲਓ ਜੇੜਾ ਸ਼ਿਕਸ਼ਾ ਮੰਤਰੀ ਕੀ ਨਾਮ, ਨਾਮ ਪਤਾ ਨੀ ਕੀ ਹੈਗਾ ਓਦਾ? ਠੀਕ ਏ ਓਨੂੰ ਵੀ ਲਾ ਲੋਓ, ਓ ਵੀ ਇਨਾ ਨੀ ਪੜ੍ਹੇਆ ਹੋਏਆ ਫਿਰ ਓਨੂੰ ਸ਼ਿਕਸ਼ਾ ਮੰਤਰੀ ਬਣਾਤਾ।
ਹਾਂਜੀ ਸਈ ਗੱਲ ਐ। ਹਮ
ਮੰਤਰੀ ਨਾ ਪੜ੍ਹੇਆ ਹੋਏਆ, ਫੇਰ ਬੱਚੇਆ, ਬੱਚੇਆਂ ਦਾ ਕੀ ਕਸੂਰ ਹੋਏਗਾ ਹੁਣ, ਰਿਸ਼ਵਤ ਪੇਪਰ ਲੀਕ ਹੋ ਜਾਂਦੇ ਆ। ਨੌਕਰੀ ਬੱਚੇਆਂ ਦੀ ਫਿਰ ਚਲੋ, ਬਾਈ ਚਾਂਸ ਪੇਪਰ ਵੱਧੀਆ ਹੋਵੇ, ਦੇਖੇ ਫਿਰ ਨੌਕਰੀ ਵਗੈਰਾ ਬੜੀ ਔਖੀ ਲੱਗਦੀ ਏ, ਸਿਪਾਰਿਸ਼ ਲੱਗਦੀ ਏ।
ਹਾਂਜੀ- ਹਾਂਜੀ।
ਪੈਸੇ -ਪੈਸੇ ਖਾਣਗੇ, ਇੰਨੇ -ਇੰਨੇ ਪੈਸੇ ਖਾਂਦੇ ਆ, ਫੇਰ ਵੀ ਕਿੰਨੇ ਦੀ ਲੱਗ ਜਾਂਦੀ ਨੌਕਰੀ, ਪੰਦਰਾਂ, ਦਸ, ਵੀਹ ਹਜ਼ਾਰ ਤੱਕ ਦੀ ਬਸ।
ਹਾਂਜੀ।
ਡੇਢ, ਡੇਢ ਤਿੰਨ, ਤਿੰਨ ਲੱਖ ਦੇ ਬੱਚੇ ਆ ਪੜ੍ਹਾਈ ਤੇ ਲਾਂਦੇ ਆ ਹੈ, ਏਨੀ ਮੇਂਗੀ, ਮੇਂਗੀ ਸਟੱਡੀ ਕਰਦੇ ਆ ਬਾਅਦ ਚੱ ਨੌਕਰੀ ਕੀ ਹੱਥ ਆਂਦੀ ਆ, ਪੰਦਰਾਂ ਹਜ਼ਾਰ, ਵੀਹ ਹਜ਼ਾਰ ਬਸ।
ਸਈ ਗੱਲ ਐ, ਫਿਰ ਏਦੇ ਨਾਲੋ ਬੰਦਾ ਬਾਰ ਜਾਣ ਦੀ ਸੋਚਦਾ ਓਥੇ ਵੀ ਫਿਰ ਏਨਾਂ ਨੂੰ ਘੱਟ ਵੱਧ ਈ, ਮਿਲਦੀ ਏ, ਜ਼ਾਦਾ ਤੇ ਮਿਲਦੀ ਨੀ ਏਨੀ।
ਵੈਸੇ ਬਾਹਰ ਵੀ ਕੀ ਕਰ ਲੇ ਗਾ ਬੰਦਾ, ਜੋ ਤੁਸੀਂ ਬਾਰ ਕਰਨਾ, ਓਈ ਆਪਣੇ ਅੰਦਰ ਰੈ ਕੇ ਕਰ ਲਓ।
ਹਾਂ ਸਈ ਗੱਲ ਏ, ਪਰ ਬੰਦੇਆਂ ਨੂੰ ਬਾਰ ਜਾਣ ਦੀ ਜ਼ਾਦਾ ਪਈ ਰੇਂਦੀ ਹੈ ਨਾ। ਬਾਰ ਜਾਣਾ, ਬਾਰ ਪੈਸੇ ਹੈਗੇ ਨੇ, ਪੈਸੇ ਹੈਗੇ ਨੇ।
ਪਤਾਂ ਕੀ ਹਿਸਾਬ ਏ ਪਾਜੀ, ਬੰਦਾ ਵੇਖੋ -ਵੇਖੀ ਚੱਲਦਾ ਪੇਆ।
ਹੂੰ, ਓ ਤੇ ਹੈ।
ਦੂਜੇਆਂ ਨੂੰ ਵੇਖ ਕੇ ਬੰਦਾ ਦੇਖਦਾ ਅੱਜ- ਕੱਲ ਏ ਆ, ਬਈ ਓ ਅਗਲਾ ਬੰਦਾ ਬਾਰ ਗੇਆ ਅਸੀਂ ਵੀ ਜਾਣਾ।
ਸਈ ਗੱਲ ਆ ਪਾਜੀ।
ਪਾਵੇ ਕਰਜ਼ਾ ਚੌਕੇ ਜਾਣ ਕਿਓਜੀ, ਤੁਸੀਂ ਕਰਜ਼ਾ ਚੌਕੇ ਕੇ ਬਾਰ ਜਾਣਾ ਓਥੇ ਫੇਰ ਤੁਸੀਂ ਭਾਂਡੇ ਮਾਂਜਣੇ ਨੇ।
ਸਹੀ ਗੱਲ ਹੈ।
ਹੋਟਲਾਂ ਚ ਹੋਰ ਜੀ।
ਕੋਈ ਸੈਟਲ ਹੁੰਦਾ, ਕੋਈ ਨਈ ਹੁੰਦਾ, ਬਾਕੀ ਜੇੜੇ ਨਈ ਹੁੰਦੇ, ਓ ਵਾਪਸ ਆ ਜਾਂਦੇ ਨੇ।
ਬਾਰ-ਬਾਰ ਸੈਟਲ, ਬਾਰ ਜਾਨ ਦਾ ਫੈਦਾ ਤਦ ਏ ਅਗਰ ਤੁਸੀਂ ਕੋਈ ਡੋਕਟਰੀ ਦੀ ਡੋਕਟਰੀ ਪੜ੍ਹਾਈ ਕਰਕੇ ਚੱਲੇ ਓ, ਓਧਰ ਫੈਦਾ ਹੈਗਾ ਉਹਦਾ ਬੈਨੀਫਿਟ ਜ਼ਿਆਦਾ ਹੈ। ਕਿਉਂਕਿ ਬਾਹਰ ਬਾਹਰ ਦਾ ਸਿਸਟਮ ਹੈਗਾ ਕਿ ਉੱਥੇ। ਅਗਰ ਤੁਸੀਂ ਡਾਕਟਰ ਜਿਵੇਂ ਅਸੀਂ ਇੱਕ ਨੋਰਮਲ ਜਾਂਦੇ ਹਾਂ। ਡਾਕਟਰ ਨੂੰ ਮਿਲਣ, ਉਹ ਕੋਈ ਫੀਸ ਨਹੀਂ ਲੈਂਦਾ। ਉਹ ਸਿਰਫ ਮੈਡੀਸਿਨ ਦੇ ਪੈਸੇ ਲਏਗਾ। ਬਾਹਰ ਦਾ ਸਿਸਟਮ ਹੈਗਾ, ਕਿ ਅਗਰ ਤੁਸੀਂ ਉਹਨੂੰ ਡਾਕਟਰ ਨੂੰ ਮਿਲਣ ਵੀ ਜਾਓਗੇ ਨਾ ਤੁਹਾਨੂੰ ਉਹਦੇ ਵੀ ਚਾਰਜਿਸ ਦੇਣੇ ਪੈਣਗੇ।
ਅੱਛਾ।
ਹਾਂ ਉਦੇ ਐ ਸਿਸਟਮ ਹੈਗਾ, ਜ ਉੱਥੇ ਫਾਇਦਾ ਵੀ ਹੈ। ਚੀਜ਼ ਦਾ ਹੈਗਾ ਅਗਰ ਬੱਚਾ ਇੱਥੋਂ ਦੀ ਡੋਕਟਰੀ ਕਰਕੇ ਜਾਏਗਾ ਨਾ ਬਾਹਰ, ਉਹਨੂੰ ਬੋਤ ਬੈਨੀਫਿਟ ਹੋਏਗਾ। ਹੂੰ, ਜਾਂ ਕੋਈ ਕੰਪਨੀ ਬੇਸ ਤੋਂ, ਕੋਈ ਕੰਪਨੀ ਬੇਸ ਤੋਂ ਚਲੇ ਗਿਆ ਜਾਂ ਕੁਛ। ਜਿਵੇਂ ਹੁਣ ਕੋਈ ਕੰਪਨੀਆਂ ਜਾਂਦੀਆਂ ਬਾਹਰ ਬੱਚਿਆਂ ਨੂੰ ਭੇਜੇ ਨੇ ਉਹ। ਨੌਕਰੀ ਲਈ ਜੋਬ ਦੇ ਲਈ।
ਹਾਂਜੀ-ਹਾਂਜੀ।
ਉਹਦੇ ਚ ਬੈਨੀਫਿਟ ਹੈਗਾ ਅਗਰ ਬੰਦਾ ਸਾਡੇ ਵਰਗਾ ਲਾ ਲਓ ਤੁਸੀਂ ਬਿਨਾਂ ਅੱਜ ਜ਼ਿਆਦਾ ਪੜ੍ਹਿਆ ਲਿਖਿਆ। ਖਿਆ ਨੀ ਹੈਗਾ ਇਵੇਂ ਚਲੇ ਗਿਆ ਬਾਹਰ ਉਹ ਫਿਰ ਉੱਥੇ ਜਾ ਕੇ ਉਹਦਾ ਹੀ। ਕੰਮ ਹੋਏਗਾ ਬਈ ਕਿੱਥੇ ਸ਼ੋਪ ਤੇ ਲਗ ਗਿਆ। ਗਰੋਸਰੀ ਸਟੋਰ ਤੇ ਸਟੋਰ ਤੇ ਲਗ ਗਿਆ। ਹੈਨਾ। ਜੋ ਤੁਸੀਂ ਉਧਰ ਜਾ ਕੇ ਦਿਹਾੜੀਆਂ ਹੀ ਲਾਣੀਆਂ ਉਸ ਤੋ ਵਧੀਆ ਐਥੇ ਕੋਈ ਆਪਣਾ ਸਟਾਰਟ ਅਪ ਕਰ ਲਓ ਛੋਟਾ ਜਿਹਾ ਹੀ ਕਰ ਲਓ।
ਹਾਂਜੀ, ਹਾਂਜੀ ਸਹੀ ਗੱਲ ਹੈ ਬਿਲਕੁਲ।
ਖਾਲੀ ਪੈਸੇ ਦਾ ਹੀ ਫ਼ਰਕ ਡੋਲਰ ਦਾ ਹੀ ਫਰਕ ਆਂਦਾ ਨਾ।
ਹਾਂਜੀ।
ਬਸ ਫਿਰ ਤੁਸੀਂ ਉੱਥੇ ਦਿਹਾੜੀਆਂ ਲਾਣੀਐ ਹੈ। ਆਪਣਾ ਇੱਧਰ ਕੰਮ ਕਰਲੋ।
ਸਹੀ ਗੱਲ ਹੈ ਪਰ ਬੰਦਾ ਐਵੇਂ ਅਗਰ ਸੋਚੇਗਾ। ਨਾ ਤੇ ਫਿਰ ਦੁਨੀਆਂ, ਆਪਣੀ ਇੰਡੀਆ ਵਿੱਚ ਹੀ ਬੋਤ ਕੁਛ ਹੈਗਾ।
ਉਹ ਤੇ ਹੈ।
ਅਗਰ ਬੰਦਾ ਐਵੇਂ ਸੋਚਦਾ ਨੀ ਨਾ, ਬੰਦਾ ਕਹਿੰਦਾ ਬਈ ਮੈਂ ਬਾਹਰ ਹੀ ਜਾਣਾ ਵੇ, ਬਾਹਰ ਹੀ ਪੈਸੇ ਨ ਜ਼ਿਆਦਾ ਹੈਗੇ ਐਥੇ ਨਾਲੋਂ ਜ਼ਿਆਦਾ ਹੈਗੇ ਨੇ ਪੈਸੇ, ਐਦਾਂ ਦਾ ਕੁੱਛ ਨੀ ਹੈ ਲੇਕਿਨ। ਓਦੇ ਕੰਮ ਕਰਨਾ ਕਰਨਾ ਹੁੰਦਾ ਨਾ ਤਾਂ ਪਤਾ ਲੱਗਦਾ। ਜਿਹੜਾ ਬੰਦਾ ਬਾਹਰ- ਬਾਹਰ ਜਾਂਦਾ ਜਿਹੜਾ।
ਘਰੇ ਤਾਂ ਵੀ ਰੋਟੀ ਖਾ ਲੈਂਦਾ, ਉੱਧਰ ਤੇ ਕੁੱਛ ਹੀ ਖਾ ਨੀ ਸਕਦਾ ਵੇਲਾ ਬੈਠ ਕੇ।
ਹੁਣ ਮੈਂ ਪਿੱਛੇ ਸੁਣਿਆ ਸੀ। ਇੱਕ ਬੰਦਾ ਗਿਆ ਸੀ। ਬਾਹਰ ਤੇ ਉਹਦੇ ਕੋਲੋਂ ਬਿਮਾਰ ਹੋ ਗਿਆ ਸੀ। ਤੇ ਦੋ ਛੁੱਟੀਆਂ ਆਈਆਂ ਉਹਨੂੰ ਵਾਪਸ। ਵਾਪਸ ਭੇਜ ਦਿੱਤਾ ਇੰਡੀਆ ਚ, ਈ ਕਹਿੰਦੇ ਤੇਰਾ ਇੱਥੇ ਕੋਈ ਕੰਮ ਨੀ ਆ ਤੂੰ ਜਾ ਵਾਪਸ। ਬੰਦਾ ਬਿਮਾਰ ਹੋ ਜਾਏ ਤਾਂ ਵੀ ਉਹਨਾ ਨੂੰ ਬੋਲਦੇ ਨੇ ਨਾ ਬਈ। ਕਹਿੰਦੇ ਵੀ ਦਿਹਾੜੀਆਂ ਲਾਣੀ ਹੀ ਲਾਣੀਆਂ ਨੇ ਉੱਥੇ।
ਉਹੀ ਤੇ ਤੁਸੀਂ ਇੰਨਾ ਕਰਜਾ ਚੱਕ ਕੇ। ਇੰਨਾ ਕਰਜ਼ਾ ਚੱਕ ਕੇ ਬਾਹਰ ਜਾਣਾ ਠੀਕ ਏ ਫੇਰ ਬਾਹਰ ਜਾ ਕੇ ਪੈਸੇ ਫੇਰ ਕਰਜਾ। ਕਰਜਾ ਉਤਾਰਨਾ ਐਸ ਤੋਂ ਵਧੀਆ ਐਥੇ ਈ ਆਪਨਾ ਕੁੱਝ ਕਰ ਲੋੋ
ਸਹੀ ਗੱਲ ਹੈ ਬੰਦਾ ਐਵੇਂ ਸੋਚਣ ਲੱਗ ਗਿਆ ਨਾ ਤੇ ਅ ਇੰਡੀਆ ਬੋਤ ਅੱਗੇ ਵੱਧ ਜਏਗਾ ਲੇਕਿਨ ਸਾਂਵੇ ਬੰਦੇ ਸੋਚਦੇ ਨੀ ਨਾ
ਹਾਂਜੀ ਹਾਂਜੀ ਉਹ ਤੇ ਹੈ ਚਲੋ ਠੀਕ ਹੈ ਭਾਜੀ ਮੈਨ ਕੋਲ ਆ ਰਹੀ ਹੈ ਮੈਂ ਫੇਰ ਕਰਦਾ ਹਾਂ ਤੁਹਾਨੂੰ
ਠੀਕ ਹੈ ਭਾਜੀ ਜੀ ਠੀਕ ਏ